ਉਹ!
ਸ਼੍ਰੀ ਕਾਲ ਆਂਟੀ ਜੀ।
ਸ਼੍ਰੀ ਕਾਲ ਜੀ।
ਹਾਂਜੀ!
ਹਾਂਜੀ! ਹੋਰ ਸੁਣਾਓ ਜੀ।
ਹਾਂ! ਹਾਂਜੀ! ਹਾਂਜੀ! ਸਭ ਵਧੀਆ ਠੀਕ- ਠਾਕ। ਤੁਸੀਂ ਸੁਣਾਓ? ਹਾਂਜੀ! ਹਾਂਜੀ! ਬੱਚੇ ਵਧੀਆ।
ਅੱਛਾ! ਹੋਰ ਮੈਂ ਕਿਹਾ ਸੀ। ਮੈਂ ਵਿਹਲੀ ਬੇ ਸੀ, ਮੈਂ ਕਿਹਾ ਚਲੋ ਅੱਜ ਤੁਹਾਨੂੰ ਕੌਲ ਕਰਨੇ ਆ। ਤੇ, ਤੁਸੀਂ, ਹੋਰ! ਮੈਂ ਕਿਹਾ ਤੁਹਾਨੂੰ ਪੁੱਛਣਾ ਸੀ। ਮੈਂ ਕਿਹਾ ਤੁਸੀਂ ਕੱਪੜਿਆਂ ਦੀ ਸਿਲਾਈ ਕਰਦੇ ਹੋ।
ਹਾਂਜੀ! ਹਾਂਜੀ!
ਹਾਂਜੀ ਮੈਂ ਤੁਹਾਨੂੰ ਉਹਦੇ ਬਾਰੇ ਹੀ ਗੱਲ ਕਰਨੀ ਸੀ ਮੈਂ ਕਿਹਾ ਮੈਂ ਕਿਸ ਕੱਪੜੇ ਸਵਾਣੇ ਸੀ ਤੇ ਮੈਂ ਕਿਹਾ ਹਾਂ ਮੈਨੂੰ ਦੱਸਿਆ ਸੀ ਕਿਸੇ ਨੇ ਕਿ ਤੁਸੀਂ ਬਹੁਤ ਅੱਛੀ ਸਲਾਈ ਕਰਦੇ ਓ ਮੈਂ ਕਿਹਾ ਫਿਰ ਤੁਹਾਡੇ ਨਾਲ ਗੱਲ ਕਰਨ ਆ ਵੀ ਕੱਪੜੇ ਸਵਾਉਣ ਵਾਸਤੇ ਵੀ ਤੁਸੀਂ ਮੈਨੂੰ ਹੀ ਮੇਰੇ ਵੀ ਕੱਪੜੇ ਸੀ ਦੇਣਾ
ਹਾਂਜੀ ਹਾਂਜੀ ਜ਼ਰੂਰ ਸੀ ਦਾਂਗੇ ਜੀ
ਹੋਰ ਹੋਰ ਮਤਲਬ ਕਿ ਹੋਰ, ਤੁਸੀਂ ਆਪਣੇ ਸਿਲਾਈ ਦਾ ਕੀ ਰੇਟ ਰੱਖ ਕਿਹ ਦੱਸਦੇ ਨਾ ਮੈਨੂੰ।
ਹਾਂਜੀ! ਜ਼ਰੂਰ ਦੱਸ ਦੂਗੀ ਮੈਂ।
ਹਾਂਜੀ! ਹੋਰ ਕੱਪੜੇ ਦੀ ਮਾ ਔਹ ਤੁਸੀਂ ਮਤਲਬ ਕਿ ਸਿਲਾਈ ਵਾਸਤੇ ਕੱਪੜੇ ਬਈ ਆਪ ਹੀ ਸਿਲਾਈ ਕਰ ਦੇ ਉ ਜਾਂ ਅੱਗੇ ਬੱਚ ਕੁਛ ਲੜਕੀਆਂ ਵਗੈਰਾ ਨੇ। ਰੱਖੀਆਂ ਹੋਈਆਂ।
ਨਹੀਂ-ਨਹੀਂ ਮੈਂ ਖ਼ੁਦ ਹੀ ਸਿਲਾਈ ਕਰਦੀ ਆ।
ਠੀਕ ਏ।
ਹਾਂਜੀ! ਵੈਸੇ ਜੇ ਜ਼ਿਆਦਾ ਆ ਜਾਣ ਤਾਂ ਫਿਰ ਬਾਹਰੋਂ ਸਟਿਚ ਕਰਵਾ ਲਈਦਾ।
ਠੀਕ ਏ! ਮਤਲਬ ਇੱਕ ਤੁਸੀਂ ਆਪਣੇ ਵਰਕਰ ਵਗੈਰਾ ਨਹੀਂ ਰੱਖੇ ਹੋਏ ਨਾਲ।
ਨਹੀਂ-ਨਹੀਂ ਖੁਦ ਹੀ ਕਰਦੀ ਆ।
ਠੀਕ ਏ! ਹੋਰ ਮਤਲਬ ਇਕ ਔਰ ਨਹੀ, ਮਤਲਬ ਕੀ ਕਿੰਨੇ ਦਿਨ 'ਚ ਤੁਸੀਂ ਸੂਟ ਤਿਆਰ ਕਰਕੇ ਦੇ ਦੋਗੇ ਮੈਨੂੰ।
ਮੈਂ ਤੁਹਾਨੂੰ ਇੱਕ ਦਿਨ 'ਚ ਤੇ ਕਰਦਾਂਗੀ। ਮੈਂ ਤੁਹਾਡਾ ਸੂਟ ਤਿਆਰ।
ਠੀਕ ਏ। ਮਤਲਬ ਕਿ ਅ ਅਗਰ ਕੋਈ ਡਿਜ਼ਾਇਨਿੰਗ ਵਗੈਰਾ ਪਵਾਨੀ ਹੋਵੇ ਤਾਂ, ਤੁਸੀਂ ਡਿਜ਼ਾਇਨ ਵਗੈਰਾ ਵੀ ਸੈੱਟ ਕਰ ਦੋਗੇ।
ਹਾਂਜੀ! ਹਾਂਜੀ! ਕਰ ਦੂਗੀ।
ਠੀਕ ਏ। ਔਰ! ਮੈਨੂੰ ਤੁਸੀਂ ਕੋਈ ਆਪਣੇ ਅ ਬਣਿਆ ਹੋਇਆ ਡਿਜ਼ਾਇਨ ਵਾਲਾ ਸੂਟ ਦਿਖਾ ਦਿੰਦੇ। ਤੇ ਔਰ ਮੈਂ ਉਹਨੂੰ ਦੇਖ ਕੇ ਹੀ ਫਿਰ ਤੁਹਾਨੂੰ ਦੱਸਦੀ।
ਹਾਂਜੀ-ਹਾਂਜੀ ਕੋਈ ਨੀ ਮੈਂ ਤੁਹਾਨੂੰ ਪਿਕ ਸੈਂਡ ਕਰ ਦਾਂਗੀ।
ਠੀਕ ਏ। ਔਰ! ਮਤਲਬ ਕੀ ਜਿਵੇਂ ਅਸੀਂ ਮੈਂ ਸੂਟ ਸਿੰਪਲ ਸੂਟ ਦੀ ਅ ਸਿੰਪਲ ਸੂਟ ਬਣਵਾਨਾ ਹੋਵੇ। ਤੇ ਮਤਲਬ ਕੀ ਪੂਰੇ ਅ ਉਹੀ ਕੰਪਲੀਟ ਸੂਟ ਵਿੱਚ ਜਿਹੜਾ ਸੂਟ ਪੀਸ ਹੁੰਦਾ। ਉਹਦੇ 'ਚ ਹੀ ਤਿਆਰ ਕਰੋਗੇ।
ਹਾਂਜੀ! ਹਾਂਜੀ! ਉਹਦੇ 'ਚ ਹੀ ਤਿਆਰ ਹੋਏਗਾ।
ਨਹੀਂ! ਜਿਵੇਂ ਹੁਣ ਅਸੀਂ ਕੁਛ ਐਕਸਟਰਾ ਬਣਵਾਨਾ ਹੋਵੇ ਜਿਵੇਂ ਅ ਅੱਛਾ ਮਤਲਬ ਕਿ ਨੀ ਜੇਹ ਬੋਟਮ ਵਗੈਰਾ ਤੇ ਕੁਛ ਅਲੱਗ ਤੋਂ ਬਣਵਾਉਣਾ ਹੋਵੇ। ਅੱਛਾ! ਤੇ ਉਧਰ ਮਤਲਬ ਕਿ ਉਹਦੀ ਕੱਪ ਕੱਪੜੇ ਵਾਸਤੇ ਵੀ ਸਾਨੂੰ ਅਲੱਗ ਤੋਂ ਕੱਪੜਾ ਮਤ ਐਕਸਟ੍ਰਾ ਲੈਣਾ ਪਏਗਾ।
ਹਾਂਜੀ-ਹਾਂਜੀ ਉਹਦਾ ਵੀ ਐ ਐਕਸਟਰਾ ਲਗਾ ਲਿਆਣਾ ਪਏਗਾ ਤੁਹਾਨੂੰ ਕੱਪੜਾ।
ਠੀਕ ਐ।
ਹਾਂਜੀ ਬਾਕੀ ਵੈਸੇ ਤਾਂ ਮੇਰੇ ਬਹੁਤ ਗਏ ਆ ਸਿੱਪ ਕੇ ਸੂਟ ਬਹੁਤ ਵਧੀਆ। ਸੀਪਿਆ ਉਹਨਾਂ ਨੂੰ ਆਏ ਵੀ ਸਹੀ ਐ ਹਾਂਜੀ।
ਠੀਕ ਹੈ ਔਰ ਮੈਂ ਇਹੀ ਤੇ ਵੇਖਿਆ ਮੈਂ ਦੇਖ ਕਿਹਾ ਸੀ ਉਹਨਾਂ ਨੇ ਮੈਂ ਪੁੱਛਿਆ ਉਹਨਾਂ ਨੇ ਕਹਿੰਦਾ ਵੀ ਤੂੰ ਉਹਨਾਂ ਨੇ ਮੈਨ ਦੱਸਿਆ। ਵੀ ਕੱਪੜੇ ਤੁਸੀਂ ਸੀਂਦੇ ਹੋ ਮੇਰੇ, ਮੈਂ ਕਿਹਾ ਚਲੋ ਮੈਂ ਵੀ ਪੁੱਛ ਲੈਂਣੀ ਹਾਂ ਉਹਨਾਂ ਨੂੰ ਵੀ ਮੇਰੇ ਕੱਪੜੇ ਵੀ ਸਿਲਾਈ ਕਰ ਦੇਣਾ।
ਹਾਂਜੀ-ਹਾਂਜੀ ਜ਼ਰੂਰ ਦੇਣਾ ਮੈਂ ਤੁਹਾਡੇ ਸਟਿੱਚ ਕਰ ਦਾਂਗੀ ਕੱਪ
ਹਾਂ ਔਰ ਇਹ ਨਾ ਮੈਂ ਕਹਿ ਰਹੀ ਸੀ ਵੀ ਕਿ ਮੈਨੂੰ ਇਹ ਹੈ ਕਿ ਮੈਂ ਕਭੀ ਮਤਲਬ ਕਿ ਪਹਿਲ ਮਤਲਬ ਸੱਜੇ ਤੋਂ ਕੱਪੜੇ ਸਿਲਾਦੀ ਏ ਨਾ ਇੱਕ ਜਗ੍ਹਾ ਫਿਟਿੰਗ ਬੈਠੀੈਂ ਮੇਰੇ ਕੱਪੜੇ ਅੱਛੇ ਸੀ ਦੇਣਾ ਜਿੱਦੋਂ ਕਿ ਮੈਂ ਮੁੜ ਕੇ ਤੁਹਾਡੇ ਕੋ ਹੀ ਸਵਾਵਾਂ।
ਹਾਂਜੀ-ਹਾਂਜੀ ਪਰਫੈਕਟ ਮਿਲੇਗੀ ਤੁਹਾਨੂੰ ਫਿਟਿੰਗ। ਤਾਨੂੰ ਕਿਤੇ ਜਾਣਾ ਨੀ ਪਏਗਾ।
ਆ ਠੀਕ ਹੈ।
ਹਾਂਜੀ।
ਮਤਲਬ ਚ ਅ ਅ ਅੱਛਾ ਔਰ ਇੱਕ ਜਦੋਂ ਤੁਸੀਂ ਮਤਲਬ ਕਿ ਨਾਲ ਕੱਪੜਾ ਉੱਪੜਾ ਵਗੈਰਾ ਵੀ ਰੱਖਿਆ ਹੋਇਆ ਜਾ ਖਾਲੀ ਸਟੀਚਿੰਗ ਹੀ।
ਨਹੀਂ-ਨਹੀਂ ਖਾਲੀ ਸਟਿਚਿੰਗ ਹੀ, ਕੱਪੜਾ ਵਗੈਰਾ ਨੀ ਰੱਖਿਆ ਹੋਇਆ ਨਾ, ਖਾਲੀ ਸਟਿਚਿੰਗ ਹੀ ਕਰਦੀ ਆ।
ਅੱਛਾ ਨਹੀਂ ਮੈਂ ਕਿਹਾ ਮੋਸਟਲੀ ਬਿਊ ਬੁਟੀਕ 'ਤੇ ਵੇਖੇ ਨਾ ਮੈ ਉਹਨਾਂ ਨੇ ਕੱਪੜਾ ਵੀ ਨਾਲ ਰੱਖ- ਖਿਆ ਸੇਲ ਕਰਨ ਵਸਤੇ।
ਹਾਂਜੀ ਨਹੀਂ- ਨਹੀਂ ਮੈਂ ਖਾਲੀ ਸਟਿਚਿੰਗ ਹੀ ਕਰਦੀ ਆ। ਕੱਪੜਾ ਨੀ ਲੈ ਦੀ
ਠੀਕ ਹੈ। ਵੀ ਜਿਵੇਂ ਹੁਣ ਅਸੀਂ ਕੱਪੜੇ ਦੇ ਮਟੀਰੀਅਲ ਜਿਵੇਂ ਲਗਾਣਾ ਲੈਸ ਵਗੈਰਾ ਜੋ ਵੀ ਸਮਾਨ ਲਗਾਣਾ ਉਹ ਤੇ ਤੁਸੀਂ ਅਪਣੀ
ਹਾਂਜੀ। ਨਹੀਂ-ਨਹੀਂ ਮੈਟੀਰੀਅਲ ਵਗੈਰਾ ਉਹ ਉਹਨਾਂ ਦਾ ਹੀ ਹੋਏਗਾ ਜਿਹਨਾਂ ਦਾ ਸੂਟ ਹੋਏਗਾ।
ਨਹੀਂ ਮਤਲਬ ਕਿ ਤੁਸੀਂ ਆਪ ਖਰੀਦ ਕੇ ਲਗਾਓਗੇ ਯਾਂ ਬਈ ਸਾਨੂੰ ਖਰੀਦ ਕੇ ਦੇਣਾ ਪਏਗਾ।
ਜਿਵੇਂ ਉਹ ਚਾਣ ਬਈ ਉਹ ਅਹ ਲੈਸ ਵੀ ਕਈਆਂ ਦੀ ਪਸੰਦ ਕਿਵੇਂ ਦੀ ਹੁੰਦੀ ਏ। ਕਈਆਂ ਦੀ ਕਿਵੇਂ ਦੀ ਹੁੰਦੀ ਏ। ਤੇ ਉਹ ਜਿਵੇਂ ਹਾਂਜੀ। ਉਹ ਜਿਵੇਂ ਪਸੰਦ ਕਰਨ ਫੇਰ ਉਸੇ ਹਿਸਾਬ ਨਾਲ ਲਗਾ ਲਈ ਦੀਏ ਜੇ ਉਹ ਸਾਨੂੰ ਰੇਟ ਦੱਸ ਦੇਣ ਕਿ ਇਹ ਰੇਟ ਦੇ ਵਿੱਚ ਸਾਨੂੰ ਲੈਸ ਚਾਹੀਦੀ ਏ ਤੇ ਅਸੀਂ ਉਹਦੇ ਅਕੋਰਡਿੰਗ ਹੀ ਚੱਲਦੇ ਹਾਂ।
ਹਾਂਜੀ।
ਹੋਰ ਜਿਵੇਂ ਮਤਲਬ ਅਸੀਂ ਹੁਣ ਕਹਿੰਦੇ ਨਾ ਵੀ ਜਿਵੇਂ ਅਸੀਂ ਉਹ ਬਈ ਕੁਛ ਕਿ ਡਿਜ਼ਾਇਨਿੰਗ ਬਟਨ ਵਗੈਰਾ ਜੇ ਕੱਪੜੇ ਦੇ ਹੀ ਮੜਵਾ ਕੇ ਲਗਾਣੇ ਹੋਣ ਅਤੇ ਅਸੀਂ ਕਹਿੰਦੇ ਕਿ ਵੀ ਜੇ ਤੁਸੀਂ ਉਹ ਤੁਸੀਂ ਆਪ ਹੀ ਬਣਾਓਗੇ ਜਾਂ ਬਣਵਾਓਗੇ ਯਾ ਵੀ ਸਾਨੂੰ ਤੁਹਾਨੂੰ ਬਣਾ ਕੇ ਦੇਣੇ ਪੈਣਗੇ?
ਨਹੀਂ ਉਹ ਮੈਂ ਬਾਜ਼ਾਰ ਤੋਂ ਹੀ ਬਣਵਾਣੀ ਹਾਂ।
ਠੀਕ ਹੈ ਮਤਲਬ ਕਿ ਤੁਸੀਂ ਆਪਣੇ ਘਰ ਕੋਈ ਉਹ ਰੱਖਿਆ ਦਾ ਨਹੀਂ ਸਮਾਨ ਬ ਜਿਦ ਤੁਸੀਂ ਆਪ ਕਰੋ ਠੀਕ ਹੈ।
ਮੈਂ ਆਪਣੇ ਨੀ ਰੱਖਿਆ ਤ ਉਹ ਹੌਲੀ ਹੌਲੀ ਮੈਂ ਸ਼ੁਰੂ ਕਰਾਂਗੀ ਆਪਣਾ ਕੰਮ ਨਾ
ਠੀਕ ਹੈ। ਨਹੀ-ਨਹੀਂ ਤੁਹਾਨੂੰ ਸਗੋਂ ਕਰਨਾ ਚਾਹੀਦਾ ਲੈਸ ਵਗੈਰਾ ਅਪਣੀਆਂ ਰੱਖਣੀਆਂ ਚਾਹੀਦੀਆਂ। ਤਾਂ ਕਿ ਤੁਹਾਨੂੰ ਵੀ ਕੰਮ ਛੱਡ ਕੇ ਬਾਜ਼ਾਰ ਨਾ ਜਾਣਾ ਪਵੇ।
ਨਹੀਂ-ਨਹੀਂ ਸਹੀ ਗੱਲ ਐ। ਮੈਂ ਹੁਣ ਦੋ-ਤਿੰਨ ਲੈਸਾਂ ਤੇ ਮੈਂ ਲਿਆਈ ਆਂ। ਤੇ ਬਾਕੀ ਹੋਰ ਵੀ ਰੱਖਾਂਗੀ ਜਿਵੇਂ-ਜਿਵੇਂ ਮੇਰੇ ਬਜਟ ਦੇ ਹਿਸਾਬ ਨਾਲ ਹੋਏਗਾ ਉਹਦੇ ਹਿਸਾਬ ਨਾਲ ਰ- ਖਾਂਗੀ ਮੈ
ਨਹੀਂ ਕਿਉਂਕਿ ਕਿਸ ਵੇਲੇ ਹੂਨਾ ਕਿ ਐਮਰਜੈਂਸੀ ਸੂਟ ਜਾਂਦਾ ਔਰ ਤੁਹਾਨੂੰ ਐਮਰਜੈਂਸੀ ਦੇਣਾ ਪੈ ਜਾਂਦਾ ਓਰ ਓਰ
ਸਹੀ ਗੱਲ ਹੈ
ਸਿਲਾਈ ਵਗੈਰਾ ਤੇ ਕਰਦੇ ਕਰਦੇ ਉੱਠ ਕੇ ਜਾਣਾ ਟਾਈਮ ਵੇਸਟ ਹੋ ਜਾਂਦਾ ਹੈ ਜੇ ਤੁਸੀਂ ਘਰ ਰੱਖ ਰਖਿਆ ਹੋਏਗਾ ਸਮਾਨ ਫਟਾਫਟ ਕੱਢ ਕੇ ਲਗਾ ਲਉਗੇ
ਹਾਂਜੀ ਹਾਂਜੀ ਨਹੀਂ ਨਹੀਂ ਹੁਣ ਮੈਂ ਰੱਖਾਂਗੀ ਨਾ, ਆਪਣਾ ਥੋੜੀ ਥੋੜੀ ਹੌਲੀ ਹੌਲੀ ਮੈਂ ਕੰਮ ਵਧਾਵਾਂਗੀ ਆਪਣਾ ਨਾ।
ਹਾਂਜੀ।
ਧੀਰੇ ਧੀਰੇ ਵਧਾਵਾਂਗੀ ਮੈਂ ਕੰਮ।
ਠੀਕ ਐ, ਔਰ ਮੈਂ ਹੀ ਤਾਂ ਕਹਿੰਦੀ ਪਈ ਸੀ, ਮੈਂ ਕਿਹਾ ਚਲੋਂ ਸੂਟ ਸਵਾਣੇ ਆ, ਫਿਰ ਮੈਂ ਕਿਹਾ ਮੈਨੂੰ ਚੇਤੇ ਕਿਉਂਕਿ ਮੇਰੇ ਮੇਰੇ ਘਰ ਤੋਂ ਮਾਰਕੀਟ ਕਾਫੀ ਦੂਰ ਏ। ਔਰ ਮੈਨੂੰ ਸਮਾਨ ਲੈ ਕੇ ਜਾਣਾ ਥੋੜਾ ਸਾ ਨਾ ਮੁਸ਼ਕਿਲ ਜਿਹਾ ਲਗ
ਹਾਂ, ਨਹੀਂ ਨਹੀਂ ਜਾਇਆ ਵੀ ਨੀ ਜਾਂਦਾ ਮਾਰਕੀਟ ਨਾ।
ਹਾਂਜੀ ਹਾਂਜੀ, ਇਸੇ ਕਰਕੇ ਮੈਂ ਕਿਹਾ ਫਿਰ ਮੈਨੂੰ ਟਾਈਮ ਲੱਗੇਗਾ ਜਾਂਦਿਆਂ ਵੀ ਜਾਣ ਲੱਗਿਆ ਫਰ ਬਸ ਤੇ ਗਰਮੀ ਕੇ ਕਾਰਨ ਬਾਜ਼ਾਰ ਤੇ ਬਿਲਕੁਲ ਜਾਇਆ ਹੀ ਨਹੀਂ ਜਾਂਦਾ। ਹੋਰ ਗਰਮੀ ਬਹੁਤ ਜ਼ਿਆਦਾ ਹੋਈ, ਇਸ ਕਰਕੇ ਮੌਸਮ ਅਤੇ ਇਸ ਕਰਕੇ ਬਾਜ਼ਾਰ, ਹਾਂਜੀ ਘਰੋ 'ਤੇ ਨਿਕਲਿਆ ਹੀ ਨਹੀਂ ਜਾਂਦਾ।
ਹਾਂਜੀ, ਅੱਜ ਤੇ ਚਲੋ ਮੌਸਮ ਵੀ ਠੀਕ ਐ।
ਹਾਂ, ਅੱਜ ਤਾਂ ਚਲੋ ਥੋੜਾ ਫਰਕ ਐ, ਲੇਕਿਨ ਬਾਈ ਮਤਬ ਕਿ ਜਿਵੇਂ ਮੈਂ ਸੋਚ ਵੀ ਸੀ ਕਿ ਮੈਂ ਪਹਿਲੇ ਬਈ ਮੈਂ ਕਿਹਾ ਹੋਰਝੇ ਪੁੱਛ ਲਵਾਂਗੀ ਨਾ ਕੋ ਜੇ ਤਾਂ ਤੁਸੀਂ ਮਤਲਬ ਕਿ ਸੂਟ ਵਗੈਰਾ ਰੱਖੇ ਹੋਏ ਨੇ ਅਤੇ ਫਿਰ ਮੈਂ ਤੁਹਾਡੇ ਕੋਲੋਂ ਹੀ ਲੈ ਲਾਂਗੀ
ਹਾਂਜੀ ਨਹੀਂ ਨਹੀਂ ਮੈਂ ਸੂਟ ਨਹੀਂ ਰੱਖਦੀ ਮੈਂ ਵੈਸੇ ਸਟਿਚ ਕਰਦੀ ਹਾਂ ਮੈਂ ਹੌਲੀ ਹੌਲੀ ਹਾਂਜੀ ਹਾਂਜੀ ਹੌਲੀ ਹੌਲੀ ਕੰਮ ਵਧਾਵਾਂਗੀ ਨਾ ਆਪਣਾ ਫੇਰ ਇਕ ਦਮ ਨੀ ਵਧਾਇਆ ਜਾਂਦਾ
ਠੀਕ ਠੀਕ ਠੀਕ ਔਰ ਮੈਂ ਇ ਕਹਿਦੀ ਮੈ ਕਿਆ ਅੱਜ ਤੁਸੀਂ ਮਤਲਬ ਕਿ ਜਿਵੇਂ ਦਾ ਸਮਾਨ ਹੈ ਅਤੇ ਫਿਰ ਮੈਂ ਸੂਟ ਦੇ ਡਿਜ਼ਾਇਨਿੰਗ, ਤੁਸੀਂ ਮੈਨੂੰ ਕੁਛ ਬਣਿਆ ਹੋਇਆ ਵਿਖਾ ਦਿੰਦੇ ਮੈਂ ਫਿਰ ਉਹਦੇ ਹਿਸਾਬ ਨਾਲ, ਜੇ ਤੁਸੀਂ ਕੋਈ ਡਿਜ਼ਾਇਨ ਦੀ ਕਾਪੀ ਵਗੈਰਾ ਰੱਖੀ ਹੋਈ?
ਹਾਂਜੀ ਹਾਂਜੀ, ਇੱਕ ਸੂਟ ਦੀ ਹੈ ਮੇਰੇ ਕੋਲ ਬਾਕੀ ਦੇ ਸਟਿਚ ਹੋ ਕੇ ਚਲੇਂ ਜਾਂਦੇ ਆ।
ਅੱਛਾ, ਨਹੀਂ ਜਿਵੇਂ ਤੁਸੀਂ ਕੋਈ ਕਾਪੀ ਚ ਡਿਜ਼ਾਇਨ ਵਗੈਰਾ
ਨਹੀਂ ਨਹੀਂ, ਉਹ ਚੀਜ਼ ਨਹੀਂ ਐ ਮੇਰੇ ਕੋਲ।
ਠੀਕ ਠੀਕ ਐ।
ਹਾਂਜੀ ਹਾਂਜੀ, ਕੋਈ ਜਿਵੇਂ ਦੱਸ ਦੇ ਕਸਟਮਰ ਕਿ ਕਿਵੇਂ ਕਰਨਾ, ਤੇ ਫੇਰ ਮੈਂ ਉਸੇ ਹਿਸਾਬ ਨਾਲ ਕਰਾਂਨੀ ਆ
ਠੀਕ ਹੈ ਨਹੀਂ ਤੇ ਹੁੰਦਾ ਨੇ ਕਈ ਵਾਰੀ ਜਿਵੇਂ ਹੁਣ ਜਿਵੇਂ ਅਸੀਂ ਬਾਹਰ ਤੇ ਜ ਬ ਬਾਹਰ ਕਿਸੇ ਦਾ ਤਾਂ ਦੇਖਿਆ ਨੀ, ਬੇਸੇ ਹੁਣ ਤੁਸੀਂ ਸਾਨੂੰ ਆਪਣੇ ਡਿਜ਼ਾਇਨ ਵਿਖਾਓਗੇ, ਕੋਪੀ 'ਚੋਂ ਅਸੀਂ ਉਹੀ ਵੇਖ ਕੇ ਤੁਹਾਨੂੰ ਸਿਲੈਕਟ ਕਰੀਏ ਡਿਜ਼ਾਇਨ ਇਸ ਕਰਕੇ, ਮੈਂ ਕਹਿ ਰਹੀ ਸੀ ਜੇ ਤੁ ਕੋਈ ਕੋਪੀ ਵਗੈਰਾ ਰੱਖੀ ਹੋਈਏ।
ਨਹੀਂ ਨਹੀਂ, ਕੋਟੀ ਨੀ ਮੈਂ ਰੱਖੀ ਹੋਈ, ਮੈਂ ਹੁਣ ਬਸ ਤੁਹਾਨੂੰ ਮੈਂ ਕਿਹਾ ਨਾ ਧੀਰੇ ਧੀਰੇ ਆਪਣਾ ਸਾਰਾ ਸਮਾਨ ਲਵਾਂਗੀ।
ਠੀਕ ਐ।
ਹਾਂਜੀ, ਤਾਂ ਕਰਕੇ ਹੋਰ ਠੀਕ ਠਾਕ ਵਧੀਆ?
ਹਾਂਜੀ ਹਾਂਜੀ, ਸਭ ਵਧੀਆ ਹੋਰ?
ਸਭ ਠੀਕ ਐ।
ਹਾਂਜੀ ਹਾਂਜੀ, ਹੋਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਹਾਂ, ਜ਼ਰੂਰ ਔਰ ਮੈਂ ਆਵਾਂਗੀ ਮੈਂ ਕੱਲ੍ਹ ਮਾਰਕੀਟ ਜਾਵਾਂਗੀ ਨਾ, ਫਿਰ ਮੈਂ ਉਹ ਬਾਜ਼ਾਰੋਂ ਲੈ ਕੇ ਕੱਪੜਾ ਫਿਰ ਮੈਂ ਤੁਹਾਡੇ ਕੋਲ ਆਵਾਂਗੀ। ਠੀਕ ਹੈ ਜੀ ਓਕੇ ਓਕੇ ਉਕੇ ਕੇ, ਅੱਛਾ ਅੱਛਾ ਜੀ ਠੀਕ ਐ। ਯੈ ਲੌ ਅਤੇ ਆਪਣੀ ਕੋਲ
ਹੈਲੋ।